ਹਾਂਜੀ-ਹਾਂਜੀ, ਸਸ ਸ੍ਰੀ ਕਾਲ।
ਹਾਂਜੀ ਮੈਮ, ਸਸ ਸ੍ਰੀ ਕਾਲ। ਹੋਰ ਕਿਵੇਂ ਓ? ਆਈ ਲਵ ਯੂ ਮੈਮ, ਹੋਰ ਕੀ ਕਰ ਰੇ ਸੀ?
ਹਾਂਜੀ ਹਾਂ, ਮੈਂ ਬਸ ਆਹ ਕੰਮ ਜਿਆ ਕਰਕੇ ਹਟੀ ਸੀਗੀ ਤੇ ਅੱਜ ਮੈਂ ਸਿਰ ਤੇ ਸਿਰ ਜਾ ਧੋਤਾ ਸੀਗਾ।
ਅੱਛਾ-ਅੱਛਾ ਚਲੋ ਵਧੀਆ-ਵਧੀਆ। ਹਾਂਜੀ-ਹਾਂਜੀ। ਆਈ ਲਵ ਯੂ ਮੈਮ। ਹਾਂਜੀ-ਹਾਂਜੀ। ਹੋਰ ਸੁਨਾਓ ਮੈਮ ਕੀ ਬਨਦਾ?
ਹੋਰ ਬਸ ਮੈਮ ਕੁਛ ਨੀ ਬਸ। ਹੋਰ ਤੁਸੀਂ ਰੋਟੀ ਖਾ ਲੀ?
ਨਾ ਜੀ, ਹੁਨ ਅਸੀਂ ਖਾਵਾਂਗੇ ਰੋਟੀ, ਬਸ, ਅ ਹਲੇ ਅਸੀਂ। ਕੰਮ- ਕੁੰਮ ਨਬੇੜ ਕੇ ਫਰੀ ਹੋਏ ਸੀ, ਅੱਜ ਲੇਟ ਹੋ ਗਏ ਸੀ।
ਅੱਛਾ-ਅੱਛਾ।
ਆਸ ਕਰਕੇ, ਹੋਰ ਤੁਸੀਂ ਦੱਸੋ ਕੀ ਕਰਦੇ ਹੁੰਨੇ ਓ?
ਮੈਂ ਵੀ ਬਸ ਔਹੋ ਕੰਮ ਈ ਕਰਕੇ ਘਰ ਦਾ, ਫੇਰ ਮੈਂ ਕੇਆ, ਕੋਲਿੰਗ ਆਲਾ ਮੇਨ ਲਗਦਾ ਈ। ਇੱਕ 'ਤੇ ਤਾਂ ਮੈਨੂੰ ਸ਼ੈਦ ਕੰਪਲੀਟ ਹੋ ਗਿਆ ਮੇਰਾ।
ਓਦੇ 'ਤੇ, ਪਰ ਓਦੇ ਤੇ ਨਾ‌, ਓ ਦੇਖੋ ਵੀਹ ਟਾਸਕ। ਤੀਹ ਹੋਏ ਨੇ ਹਜੇ ਮੇਰੇ, ਓ ਫੇਰ ਵੀ ਓ ਇੱਕ ਸੌ ਘਂਟ ਦੱਸਨ ਲਗੇ ਆ।
ਅੱਛਾ-ਅੱਛਾ ਓਦਾ ਤੁਸੀਂ ਦੇਖੋ, ਲਿਸਟ ਭੇਜੀ ਸੀ ਨਾ, ਉੱਥੇ ਵੀ ਦੇਖ ਸਕਦੇ ਔਂ।
ਅੱਛਾ-ਅੱਛਾ, ਹਾਂਜੀ ਹਾਂ, ਓ ਪੰਦਰਾਂ, ਓ ਦਸ।
ਹੋਰ ਸੁਨਾਓ, ਠੀਕ-ਠਾਕ ਘਰੇ ਤੁਹਾਡੇ ਸਾਰੇ?
ਹਾਂਜੀ ਹਾਂ, ਓ ਨਾ, ਦਸ ਟਾਸਕ ਤਾਂ ਮੇਰੇ ਹਜੇ ਵੀ ਰੈਂਦੇ ਨੇ। ਵੀਹ ਟਾਸਕ ਪੂਰੇ ਹੋਏ ਨੇ, ਪਰ ਫੇਰ ਵੀ ਦਿਖਾਈ ਜਾਂਦਾ।
ਅੱਛਾ-ਅੱਛਾ, ਕੋਈ ਗੱਲ ਨੀ, ਕੋਈ ਗੱਲ। ਹੋਰ ਸੁਨਾਓ, ਨਵੀਂ- ਤਾਜ਼ੀ ਕੋਈ ਗੱਲਬਾਤ?
ਹੋਰ, ਬਸ।
ਜਿਵੇਂ ਹੁਨ, ਦੇਖੋ ਨਈ ਮੈਮ, ਮੈ ਤਾਂ ਆਪਨਾ ਕੰਮ ਕਰਦੀ ਤੂੰ ਗੱਲ ਬਾਤ ਸੁਨਦੀ ਐ। ਆਦੀ।
ਹਾ, ਏਨੂੰ ਤੁਸੀਂ ਭੇਜ ਦੋ, ਥੱਪੜ ਮਾਰ ਕੇ।
ਹਾਂਜੀ- ਹਾਂਜੀ। ਦੇਖੋ, ਹੁਨ ਜਿਵੇਂ ਨਾ ਆਪਾਂ ਕੋਲਜ ਦੇ ਉੱਤੇ ਗੱਲ ਕਰਦੇ ਆ, ਜੇੜਾ ਆਪਾਂ ਨੂੰ ਪ੍ਰੋਸਪੈਕਟ ਨੀ ਦਿੰਦੇ, ਜਦੋਂ ਆਪਾਂ ਕਿਸੇ ਕੋਲਜ 'ਚ ਐਡਮਿਸ਼ਨ ਕਰਾਨ ਲਈ ਜਾਣਾ ਹੋਵੇ।
ਹਾਂਜੀ, ਹਾਂ-ਹਾਂ।
ਪੈਲਾਂ ਓ ਆਪਨਾ ਸੌ ਰੁਪਏ 'ਚ ਆਪਨਾ ਪ੍ਰਸਪੈਕਟਬਲ ਦਿੰਦੇ ਨੇ। ਕੋਈ ਵੀ ਬੱਚੇ ਨੇ ਐਡਮਿਸ਼ਨ ਕਰਾਨੀ ਆ?
ਹਾਂਜੀ, ਹਾਂ-ਹਾਂ। ਏਅ ਤਾਂ ਹੈ, ਬਨੰਦੇ ਵੀ ਹਾ।
ਧੋਨਾ ਚਾਈਦਾ, ਦੇਖੋ ਹਰ ਸਾਲ ਚੇਂਜ ਕਰਦੇ ਨੇ। ਪਰਸਪੈਕਟ ਨੂੰ, ਕਿਉਂਕਿ ਦੇਖੋ, ਹਰ ਸਾਲ ਕੋਈ ਨਾ ਕੋਈ ਚੇਂਜਿਸ ਆਦੀਆਂ, ਕਿਉਂਕਿ ਫਿਰ ਐਵੇਂ ਤਾਂ ਕੋਈ ਖਰੀਦੇ ਈ ਨਾ ਪ੍ਰੋਸਪੈਕਟ ਨੂੰ।
ਹਾਂਜੀ ਹਾਂ, ਤੇ ਐਈ ਹੁੰਦਾ ਐ ਵੀ ਚਲੋ, ਵਦੀਆ ਐਡਮਿਸ਼ਨ ਜੀ ਹੋ ਜਾਂਦੀ ਆ ਅਲੱਗ।
ਹਾਂਜੀ ਦੇਖੋ, ਪਰਸਪੈਕਟ ਜਦੋਂ ਆਪਾਂ ਲੇ ਕੇ ਆਂਨੇ ਹਾਂ, ਹੈ ਨਾ ਬਈ? ਚਲੋ, ਪਲੱਸ ਟੂ ਤੋਂ ਬਾਦ ਕਈਆਂ ਨੂੰ ਨੌਲਜ ਵੀ ਨੀ ਹੁੰਦੀ, ਲਗਾ ਲੋ। ਫੇਰ ਆਪਾਂ ਜਾਂਨੇ ਆ, ਦੇਖੋ, ਪ੍ਰੈਸ। ਪੈਕਟ ਖਰੀਦਦੇ ਆ, ਆਪਾਂ ਨੂੰ ਦੇਖਿਓ, ਓ ਜੇੜਾ ਆਪਾਂ ਖ਼ਰੀਦ ਦੇ ਆ, ਓਦੇ 'ਚ ਆਪਾਂ ਨੂੰ ਸਾਰੀ ਨੌਲੇਜ ਜੇ ਹੁੰਦੀ ਉਹ ਕੋਲਜ ਬਾਰੇ।
ਹਾਂਜੀ ਹਾਂ, ਸਹੀ ਗੱਲ ਆ, ਉਹ 'ਚ ਸਾਰਾ ਕੁੱਝ ਲਿਖਿਆ ਹੁੰਦੈ ਵੀ। ਕੀ- ਕੀ ਕੋਲਜ ਚੱਲ ਰੇਆ, ਕੇੜੀ- ਕੇੜੀ? ਪੜ੍ਹਾਈਆਂ ਨੇ ਕੇੜੀਆਂ-ਕੇੜੀਆਂ ਡਿਗਰੀਆਂ ਨੇ ਕੋਲਜ 'ਚ,? ਵੀ ਉਹ ਬਸ
ਦੋ-ਤਿੰਨ ਕੋਲਜਾਂ 'ਚ ਫਿਰਦੇ ਆ ਆਪਾਂ, ਫੇਰ ਹੀ ਡਿਸਾਈਡ ਕਰਦੇ ਵੀ ਆਪਾਂ ਨੇ ਕੇੜੇ ਕੋਲਜ 'ਚ ਲੱਗਨਾ।
ਹਾਂਜੀ ਹਾਂ, 'ਤੇ ਓਦੇ 'ਚ ਓਦੇ 'ਤੇ ਲਿਖਿਆ ਹੁੰਦਾ ਐ ਵੀ, ਮਤਲਬ ਕਿੰਨੀ- ਕਿੰਨੀ ਫੀਸ ਆ, ਕੇੜੇ-ਕੇੜੀ ਜੇੜੀ ਡਿਗਰੀ ਆ, ਉਹਦੀ।
ਹਾਂਜੀ-ਹਾਂਜੀ, ਕਿਸ ਲਈ ਕੀ ਸੀ ਫੀਸ ਆ, ਦੇ ਦੇਖੋ ਜੀ, ਆਪਾਂ ਨੇ ਪ੍ਰਾਈਵੇਟ ਕਰਨੀ ਐ, ਤਾਂ ਕਿੰਨੀ ਫੀਸ ਹੋਏਗੀ? ਦੇਖੋ ਪੈਲਾਂ ਆਪਾਂ ਨੂੰ ਜਿਵੇਂ ਪਰ ਪੈਲੇ ਪੇਜ ਤੇ ਤਾਂ ਪ੍ਰਿੰਸੀਪਲ ਮੈਡਮ ਦਾ ਹੀ ਅਪਾਂ ਨੂੰ ਸੁਨੇਹਾ ਜੋ ਵੀ ਓਨਾਂ ਨੇ ਸਟਡੀ ਕੀਤੀ ਹੁੰਦੀ ਆ ਯਾ ਕੋਲੇਜ ਦੇ ਵਿੱਚ ਚ ਓਨਾਂ ਨੇ ਕੀ ਸਿਸਟਮ ਚਲਾਏਆ ਹੁੰਦਾ ਪੈਲਾਂ ਤਾਂ ਉਨਾਂ ਬਾਰੇ ਹੀ ਮੈਨਸ਼ਨ ਹੁੰਦਾ ਦੇਖੋ ਇੱਕ ਦੋ ਪੇਜ ਤੇ ਤਾਂ।
ਹਾਂਜੀ, ਹਾਂ ਸਾਰਾ ਕੁੱਛ ਓਹੀ ਹੁੰਦੈ।
ਉਸ ਤੋ ਬਾਦ ਦੇਖੋ ਲਗਾ ਲੋ, ਵੈਸੇ ਵੀ ਲਗਾ ਲੋ ਕਿੰਨੀਆਂ ਚੀਜ਼ਾਂ ਹੁੰਦੀਆਂ ਕੋਲੇਜ ਦਾ ਇਤਿਹਾਸ ਜਾ ਲ ਗਾਲੋ ਫੋਟੋ ਵਗੈਰਾ ਹੁੰਦੀਆਂ ਨੇ ਕੋਲੇਜ ਦੀਆਂ ਲਗਾਈਆਂ ਹੋਈਆਂ।
ਹਾਂਜੀ ਹਾਂ-ਹਾਂ, ਏ ਤਾਂ ਹੈ, ਸਈ ਗਾੱਲ ਐ ਮਤਲਬ ਜਿਵੇਂ ਕੀ-ਕੀ ਕੋਲੇਜ ਚ ਚੇਂਜ ਹੋਏ ਨੇ ਕਿਵੇਂ-ਕਿਵੇਂ ਇਮਾਰਤ, ਸਾਰੀ ਇਮਾਰਤ ਦੀ ਜੇੜੀ ਫੋਟੋ ਲੱਗੀ ਹੁੰਦੀ ਐ ਓਦੇ ਤੇ ਨਾ
ਪ੍ਰਿੰਸੀਪਲ ਮੈਡਮ ਦੇ ਪੇਜ ਤੋ ਬਾਦ ਅਪਾਂ ਨੂੰ ਦੋ-ਤਿੰਨ ਵ ਲਗਾ ਲੋ ਫੋਟੋਜ਼ ਦਖਾਈਆਂ ਜਾਂਦੀਆਂ ਨੇ। ਕੋਲੇਜ ਦੀ ਵਿਰਾਸਤ ਹੋਗੀ, ਕਈ ਵਾਰ ਕਿਸੇ ਕੋਲੇਜ ਚ ਦੇਖੋ ਪੁਰਾਨੀਆਂ ਬਿਲਡਿੰਗਾਂ ਹੁੰਦੀਆਂ ਨੇ।
ਹਾਂਜੀ, ਹਾਂ ਏ
ਜੇ ਕੁੱਛ ਐਵੇਂ ਦੇ ਪਲੇਸ ਸੋਣੇ ਹੁੰਦੇ ਨੇ, ਹਨਾ ਤੇ ਉਨਾਂ ਦੀਆਂ ਫੋਟੋਆਂ ਲਗਾ ਦਿੱਤੀਆਂ ਜਾਂਦੀਆਂ ਨੇ
ਹਾਂ-ਹਾਂ, ਜਿਵੇਂ-ਜਿਵੇਂ ਪਲੇ ਪਲੇਅ ਗਰਾਉਂਡ ਆ, ਜਿਵੇਂ ਖੇਡਾਂ ਹੁੰਦ ਹੂਂਦੀਆਂ ਨੇ, ਓਦੇ ਬਾਰੇ ਦੱਸੇਆ ਹੁੰਦੈ ਵੀ ਕੋਲੇਜ ਚ ਖੇਡਾਂ ਹੁੰਦੀਆਂ ਨੇ।
ਕੋਲਜਾਂ ਚ ਕੰਪਿਊਟਰ ਲੈਬਸ
ਹਾਂਜੀ-ਹਾਂ, ਵੀ ਸਾਰਾ ਕੁਝ ਦੱਸੇਆ ਹੁੰਦਾ ਵੀ ਕੋਲਜ ਚ ਕੇੜੀਆਂ-ਕੇੜੀਆਂ ਫੈਸਿਲਿਟੀਜ਼ ਮਿਲਦੀਆਂ ਨੇ, ਤੇ ਨਾਲੇ ਨਾਲੇ ਦੱਸੇਆ ਹੁੰਦੈ ਵੀ ਜੇ ਜੇੜੇ-ਜੇੜੇ ਬੱਚੇਆਂ ਨੇ ਵਦੀਆ ਵੀ ਮੈਰਿਡ ਲਿਸਟ ਚ ਆ ਕੇ, ਹਨਾ। ਤੇ ਅਵੀ
ਜੀ ਓਨਾਂ ਦੀ ਹੁੰਦੀ ਆ, ਫੇਰ ਦੇਖ ਲੋ ਅਪਾਂ ਨੂੰ ਬਿਸ਼ਾ ਸੂਚੀ ਦਿੱਤ ਤੀ ਜਾਂਦੀ ਆ, ਜਿਵੇਂ ਉਚ ਜਾਨ ਪੈਹਚਾਨ ਓ ਲਿਖ ਦੇਖਲੋ ਹੁੰਦੀ ਆ, ਕੋਲਜ ਦਾ ਸਟਾਫ ਹੋ ਗੇਆ, ਜਿਵੇਂ ਓਨਾਂ ਦੇ ਪੇਜ ਲਿਖੇ ਜਾਂਦੇ ਨੇ ਅੱਗੇ ਜਿਵੇਂ ਬੀ ਏ ਲਈ ਪ੍ਰਯੋਗਸ਼ਾਲਾ ਹੋ ਗਈ, ਜਿਵੇਂ ਹੁਣ ਲ ਕੋਈ ਬੀ ਏ ਚ ਕਿਵੇਂ ਦੇ ਸਬਜੈਕਟ ਰਾੱਖਦਾ ਉਦੇ ਲਈ ਅਲੱਗ ਹੋ ਗਈ, ਬੱਚੇ ਨੇ ਆਰਟਸ ਚ ਕਰਨੀ ਆ ਕੋ ਕੋਮਰਸ ਕਰ ਰੇਆ ਹੁੰਦਾ, ਕੋਈ ਬੀਕੌਮ ਐੱਮ ਕੋਮ ਲਗਾ ਲੋ।
ਹਾਂਜੀ-ਹਾਂ, ਸਾਰਾ ਕੁੱਝ ਜਾਣਕਾਰੀ ਦੀਤੀ ਹੁੰਦੀ ਆ।
ਸਾਰੀ ਜਾਨਕਾਰੀ ਓ ਵੀ ਅ ਪਾਂ ਨੂੰ ਪ੍ਰੋਸਪੈਕਟ ਤੋਂ ਹੀ ਪਤਾ ਲਾਗਦੀ ਆ ਕੋਲੇਜ ਦੇ ਅਗਰ ਪੈਲੀ ਗਾੱਲ ਅਪਾਂ ਦੇਖੀਏ, ਕਿਉਂਕਿ ਦੇਖੋ ਚਲੋ ਏ ਆ ਵੀ ਥੋੜੀ-ਬੋਤੀ ਨੌਲੇਜ ਤਾਂ ਅਪਾਂ ਜੇੜੇ ਪੈਲਾਂ ਲੱਗੇ ਹੁੰਦੇ ਨੇ ਓਨਾਂ ਤੋਂ ਵੀ ਲੀਨੇ ਆ। ਜਿਵੇਂ ਹੁਣ ਆਪਾਂ ਨੇ ਘਰਦੇਆਂ ਨੂੰ ਸਮਝਾਣਾ ਹੁੰਦਾ ਦੇਖੋ ਆੱਜ ਕਾੱਲ ਪੇਰੈਂਟਸ ਤਾਂ ਚਲੋ ਨਾਲ ਜਾਂਦੇ ਨੀ। ਓਨਾਂ ਨੂੰ ਸਮਝਾਨ ਲਈ ਤਾਂ ਆਪਾਂ ਨੂੰ ਖ਼ਰੀਦਨਾ ਹੀ ਪੈਂਦਾ ਪ੍ਰੋਸਪੈਕਟ।
ਹਾਂਜੀ-ਹਾਂ, ਏ ਤਾਂ ਹੈ, ਓਦੇ ਲਈ ਮਤਲਬ ਚਲੋ ਸਾਰਾ ਕੁੱਝ ਦੱਸੇਆ ਹੁੰਦਾ ਵੀ ਆਪਣੇ ਜੇੜੇ ਮਾਂ-ਬਾਪ ਓ ਵੀ ਦੇਖ ਲੈਂਦੇ, ਕਿ ਕੋਲੇਜ ਕਿੱਦਾਂ ਦਾ ਆ।
ਜਿਵੇਂ ਲੜਕੀਆਂ ਬਾਰੇ ਫੇਰ ਜੇ ਮੈਂ ਕੋਈ ਲੜਕੀਆਂ ਦਾ ਕਾਲਜ ਹੋ ਗੇਆ ਲਗਾ ਲੋ ਕਈ ਹੁੰਦੇ ਨੇ, ਹਨਾ। ਇਕੱਲੀਆਂ ਲੜਕੀਆਂ ਦੇ ਲਗਾ ਲੋ, ਕਂਈ ਮੁੰਡੇ ਤੇ ਕੁੜੀਆਂ ਦੇ ਹੁੰਦੇ ਨੇ।
ਹਾਂਜੀ, ਹਾਂ।
ਵੀ ਸਾਰੇ ਲੱਗ-ਲੱਗ, ਤਾਂ ਓ ਚ ਥੋੜਾ ਸਿਸਟਮ ਸਮਝਾਏਆ ਜਾਂਦਾ ਥੋੜਾ ਮੈਨਸ਼ਨ ਕੀਤਾ ਜਾਂਦਾ।
ਹਾਂਜੀ ਹਾਂ, ਵੀ ਮਲਬ
ਕੀ ਲੱਗੇਆ ਸੀ, ਕੈੜੀ ਇਤਿਹਾਸ ਕਿਸ ਟਾਈਮ ਬਣੀ ਸੀਗੀ ਕੋਲੇਜ ਦੀ। ਇੱਕ-ਦੋ ਪੇਜ ਤੇ ਓ ਮੈਨਸ਼ਨ ਕਾਰਦੇ ਨੇ ਜਾਂ ਫਿਰ ਬਾਦ ਵਿੱਚ ਹੁਣ ਤਾਂ ਟੀਚਰਾਂ ਬਾਰੇ ਦੱਸ ਦਿੰਦੇ ਨੇ। ਜੀ ਦੇਖੋ, ਮੈਥ ਦੇ ਕੈੜੇ ਟੀ ਟੀਚਰ ਨੇ ਏਥੇ ਪੰਜਾਬੀ ਦੇ ਕਿਹੜੇ ਟੀਚਰ ਨੇ, ਆਪਣਾ ਅੰਗਰੇਜ਼ੀ ਦੇ ਕੇੜੇ-ਕੇੜੇ ਨੇ।
ਹਾਂਜੀ, ਹਾਂ। ਤੇ ਫੇਰ ਜਿਵੇਂ ਹੋਰ ਰੂਲ ਵੀ ਦੱਸੇ ਹੁੰਦੇ ਨੇ, ਵੀ ਕੇੜਾ-ਕੇੜਾ ਅਨੁਸ਼ਾਸਨ ਸਾਰਾ ਕੁਝ ਦੱਸਿਆ ਹੁੰਦਾ ਵੀ ਬ ਬੱਚੇ ਨੇ ਕਿਵੇਂ ਰੈਣਾ ਆਂ ਅਨਾਂ, ਜਾਂ ਕਈ ਵਾਰ ਯੂਨੀਫਾਰਮ ਵੀ ਜੇ ਓਦੇ ਲੱਗੀ ਹੁੰਦੀ ਐ ਕੋਲਜ ਚ ਤਾਂ ਕੇੜੇ-ਕੇੜੇ ਦਿਨ ਯੂਨੀ
ਓਹੀ ਆ ਕੇ ਦੇਖਲੋ ਹੁਣ ਜੇ ਦੇਖਿਆ ਜਾਵੇ। ਇੱਕ ਓਦੇ ਚ ਕਿੰਨੇ ਹੀ ਲਗਾ ਲੋ ਕੋਲੇਜ ਚ ਕਿੰਨਾ ਸਟਾਫ ਹੁੰਦਾ। ਅੰਗਰੇਜ਼ੀ ਦੇ ਹੁੰਦੇ ਨੇ ਅੱ ਦਸ ਟੀਚਰ ਦੇਖੋ, ਪੰਜਾਬੀ ਦੇ ਹੁਣ ਹੁੰਦੇ ਨੇ, ਮੈਥ ਦੇ ਲਗਾ ਲੋ, ਹਿੰਦੀ ਦੇ ਲਗਾ ਲੋ। ਕਿਉਂਕਿ ਦੇਖੋ ਕਿਹੜਾ ਇੱਕ ਸਬਜੈਕਟ ਹੁੰਦਾ।
ਬੋਤ ਸਾਰੇ ਹੁੰਦੇ ਨੇ ਹਾਂਜੀ। ਹਾਂ।
ਸੰਗੀਤ ਦੇ ਹੋ ਗੇ, ਡਾਂਸ ਦੇ ਹੋ ਗੇ, ਮੈਥ ਦੇ ਹੋ ਗੇ, ਜਿਓਗ੍ਰਾਫੀ ਹੋਗੀ।
ਹਾਂਜੀ, ਹਾਂ।
ਹਨਾਂ, ਵੀ ਲਗਾ ਲੋ ਕਈਆਂ ਚ ਲਗਾ ਲੋ, ਸਟੈਨੋ ਟਾਈਪਿਸਟ ਹੋ ਗੇ, ਕਲਰਕ ਹੋ ਗੇ। ਹਾਂਜੀ ਸੀਨੀਅਰ ਟਿਊਟਰ ਹੋ ਗੇ ਦੇਖਲੋ, ਫਾਈਨ ਆਰਟਸ ਹੋ ਗੀ। ਦੇਖੋ, ਕਿੰਨੇ ਈ ਲਗਾਾ ਲੋ। ਹਨਾਂ।
ਹਾਂਜੀ ਹਾਂ, ਬੜੇ-ਬੜੇ ਪ੍ਰੋਫੈਸਰ ਜੇੜੇ ਹੁੰਦੇ ਨੇ, ਓਨਾਂ ਦੇ
ਹਾਂਜੀ ਹਾਂਜੀ, ਦੇਖਲੋ ਕਿ ਟੀਚਰਾਂ ਦਾ ਦੇਖਲੋ ਵੀ ਆਪਾਂ ਹਿਸਾਬ ਹੀ ਨ੍ਹੀਂ ਲਗਾ ਸਕਦੇ। ਦੇਖਲੋ ਕਿ ਸਫ਼ਾਈ ਸੇਵਕਾਂ ਦੇ ਨਾਮ ਵੀ ਲਿਖੇ ਹੁੰਦੇ ਨੇ ਪ੍ਰਸ ਪੱਕ ਚ ਸਪਾਈ ਸੇਵ ਹੋਗੇ, ਗੇਮ ਆਲੇ ਹੋ ਗੇ ਜਾਂ ਵਾਟਰਮੈਨ ਹੋ ਗਿਆ। ਬੇਲਦਾਰ ਹੋ ਗੇ, ਮਾਲੀ ਹੋ ਗੇ।
ਹਾਂਜੀ ਹਾਂ, ਜਿਵੇਂ, ਨਾਮ ਆਪਣਾ। ਤੇ ਨਾਲੇ ਚਲੋ ਪੜ੍ਹ ਕੇ ਆਪਾਂ ਨੂੰ ਪਤਾ ਲੱਗਦਾ ਵੀ, ਕੋਲਜ ਕਿੱਦਾਂ ਦਾ ਏ, ਪੜ੍ਹਾਈ ਕਿੱਦਾਂ ਦੀ ਆ ਹਨਾਂ। ਪ੍ਰੋਸਪੈਕਟ ਤੋਂ ਆਪਾਂ ਕਿਸੇ ਜਾਣ ਕਾਰੀ ਹੋ ਜਾਂਦੀ ਆ ਵੀ ਜੇ ਪ੍ਰੋਸਪੈਕਟ ਵਧੀਆ ਹੋਊਗਾ ਤਾਂ ਆਪਾਂ ਸਮਝ ਲਓ ਵੀ ਕੋਲਜ ਵਧੀ ਵਧੀਆ ਏ, ਓਥੇ ਪੜ੍ਹਾਈ ਆ ਜੇੜੀ ਓ ਵਧੀਆ ਆ ਜੇ ਮਤਲਬ
ਓ ਏਹੀ ਆ ਵੀ ਜਿਵੇਂ ਹੁਣ ਲਾ ਲਓ ਏ ਆਪਾਂ ਨੂੰ ਇੱਕ ਮਸ਼ਹੂਰ ਈ ਏ ਸਮਝ ਲਈਏ ਏਨੂੰ। ਮੰਨ ਲੋ ਏਹ ਤੇ ਹੁਣ ਆਪਾਂ ਮਸ਼ਹੂੂਰਰੀ ਦੇਖਦੇ ਆਂ ਕੋਈ, ਚੀਜ਼ ਟਰੈਂਡਿੰਗ ਚ ਚੱਲਦੀ ਆ। ਆਪਾਂ ਨੇ ਮਸ਼ਹੂਰੀ ਦੇਖ ਲੀ, ਦੇਖੋ ਘਾਹ ਤੋਂ ਮਸ਼ਊਰੀ ਕੱਢਦੇ ਅਗਲੇ ਨੂੰ ਪਤਾ ਹੁੰਦਾ ਵੀ ਜੇ ਇਸ ਚੀਜ਼ ਦੀ ਮਸ਼ਹੂਰੀ ਚਲਾ ਤੀ, ਤਾਂ ਹੀ ਲੋਕ ਖਰੀਦਣਗੇ ਏਨੂੰ।
ਹਾਂਜੀ ਹਾਂ, ਤਾਂ ਹੀ ਲੋਕ ਖਰੀਦੇ ੜੇ। ਜੇ ਆਪਾਂ ਮਸ਼ਊਰੀ ਚਲਾਵਾਂਗੇ ਤਾਂ ਲੋਕਾਂ ਨੂੰ ਪਤਾ ਲੱਗੂ। ਲੋਕਾਂ ਨੂੰ ਵੱਧ ਤੋਂ ਵੱਧ ਪਤਾ ਲੱਗੂਗਾ ਹਨਾਂ, ਜੇ ਆਪਾਂ ਮਸ਼ਊਰੀ ਕਰਾਂਗੇ ਤਾਂ ਸਾਰੇ ਦੇਖਣਗੇ ਓਨੂੰ। ਤਾਂ ਹੀ ਪਤਾ ਲੱਗੂਗਾ, ਦੇਖ ਕੇ ਲੋਕ ਆਣਗੇ।
ਹਾਂਜੀ ਹਾਂਜੀ, ਏਹੀ ਤਾਂ ਹੈਗਾ ਵੀ ਦੇਖੋ।
ਹਾਂਜੀ, ਹਾਂ।
ਏਹੀ ਏ ਵੀ ਜ਼ਿਆਦਾ ਤ ਦੇਖੋ, ਫਿਰ ਫੀਸ ਵਗੈਰਾ ਦੱਸੀ ਹੁੰਦੀ ਆ ਰੈਗੂਲਰ ਕੋਰਸਾਂ ਦੀ। ਗੱਲਾਂ ਕਰਦੀਆਂ ਰੋ ਮੈਨੂੰ ਕੀ ਆਂਦੀਆਂ। ਹਾਂਜੀ, ਹਾਂਜੀ। ਹਾਂਜੀ ਫੇਰ ਦੇਖੋ ਰੈਗੂਲਰ ਕੋਲਜ ਦੀਆਂ ਕਲਾ, ਆਪਣੀਆਂ ਫੀਸਾਂ ਲਿਖੀਆਂ ਹੁੰਦੀਆਂ ਨੇ।
ਹਾਂਜੀ, ਹਾਂ। ਟਾਈਮ ਲਿਖਿਆ ਹੁੰਦਾ ਵੀ ਕਿ ਕਿੰਨੇ, ਕਿੰਨੇ ਵਜੇ ਤੋਂ ਕਿੰਨੇ ਵਜੇ ਓਪਨ ਹੁੰਦਾ ਆ, ਹਨਾਂ।
ਹਾਂਜੀ ਹਾਂਜੀ, ਟਾਈਮ ਰਿਸਟਾਂ ਹੁੰਦਾ ਹਰ ਇੱਕ ਇੱਕ ਫੀਸ ਲਿਖੀ ਹੁੰਦੀ ਆ ਵੀ ਕਿਸ ਤਰ੍ਹਾਂ ਕੀ ਫੀਸ ਹੋਏਗੀ, ਆਪਾਂ ਨੇ ਕੋਈ ਲਗਾ ਲੂ। ਉਥੇ ਜੋ ਵੀ ਅਪਣਾ ਬਹੀਕਲ ਖਡਾਣ ਦੀ ਬ ਜਗਾ ਬਣੀ ਹੋਈ ਆ ਉਹਦੇ ਲਈ ਆਪਾਂ ਨੂੰ ਐਕਸ ਦਾ ਚਾਰਜ ਦੇਣਾ ਪੈਂਦਾ ਉਨਾਂ ਨੂੰ। ਅਗਰ ਆਪਾਂ ਦੇਖੋ ਕਾਲਜ ਦੇ ਵਿੱਚ ਬਿਨਾ ਉਸ ਤੋਂ ਖੜਾ, ਕਿਉਕਿ ਉਹ ਆਪਾਂ ਨੂੰ ਕੂਪਨ ਦਿੰਦੇ ਨੇ ਨਾ ਇੱਕ।
ਹਾਂਜੀ ਹਾਂ।
ਹਾਂਜੀ ਜੇ ਆਪਾਂ ਐਵੇਂ ਹੀ ਖਰਚਾ ਖੜਾ ਦਾਂਗੇ ਉਥੇ ਫੇਰ ਦੇਖੋ ਆਪਾਂ ਨੂੰ ਜੁਰਮਾਨਾ ਵੀ ਭੁਗਤਣਾ ਪੈਂਦਾ।
ਹਮ ਸਹੀ ਗੱਲ ਐ ਜੁਰਮਾਨਾ ਦੇਣਾ ਪੈਂਦਾ। ਫਿਰ ਉਨਾ ਨੇ ਜੁਰਮਾਨਾ ਜੇੜਾ ਲਾਯਾ ਹੁੰਦਾ ਯਾ ਉਹ ਫਿਰ ਆਪਾਂ ਨੂੰ ਭੁਗਤੋਣਾ ਪੈਂਦਾ ਯਾ।
ਹਾਂਜੀ -ਹਾਂਜੀ। ਜੁਰਮਾਨਾ ਹੋ ਗਿਆ ਦੇਖੋ ਆਪਾਂ ਨੂੰ ਕਿੰਨੀ ਤਰਾਂ ਦਾ।
ਹਾਂਜੀ ਹਾਂ। ਤੇ ਮਤਲਬ ਉਦੋਂ ਵੀ ਮਤਲਬ ਜਿਵੇਂ ਅਲੱਗ- ਅਲੱਗ ਫੰਕਸ਼ਨ ਹੁੰਦੇ ਨੇ, ਉਹਨਾਂ ਦੀ ਵੀ ਫੋਟੋ ਹੁੰਦੀ ਹੈ ਵੀ ਜਿਵੇਂ ਕੋਈ ਫੈਸਟੀਵਲ ਮਨਾਯਾ, ਕੋਈ ਤਿਹਾਰ ਦਵਾਲੀ।
ਹਾਂਜੀ- ਹਾਂਜੀ। ਦੇਖੋ ਸਕੀਮ ਆਪਣਾ ਲਗਾ ਲੋ। ਕੌਮੀ ਵਜੀਫੇ ਦੀ ਸਕੀਮ ਹੁੰਦੀ ਆ ਕੋਈ, ਉਹ ਵੀ ਦੇਖੋ ਮੈਨਸ਼ਨ ਕੀਤੀ ਹੁੰਦੀ ਆ ਕਈਨਾਂ ਨੂੰ, ਦੇਖੋ ਕੋਲਜਾਂ ਚ ਵੀ ਵਜੀਫਾ ਲੱਗ ਜਾਂਦਾ
ਹਾਂਜੀ ਹਾਂ। ਕਿ ਸਕੋਲਰਸਿਪ ਲੱਗਦੀ ਹੋਵੇ ਬੱਚ
ਹਾਂ ਹਾਂਜੀ- ਹਾਂਜੀ। ਕੋਈ ਪਾਸ ਹੋ ਗਆ ਬੱਸਾਂ ਚ ਜਾਣ ਦਾ, ਤਾਂ ਆਪਾਂ ਨੂੰ ਉਥੇ ਆਪਾਂ ਨੂੰ ਸਾਈਨ ਵਗੈਰਾ ਟੀਚਰ ਕਰਕੇ ਦੇ ਦਿੰਦੇ ਨੇ ਕੋਲਜ ਦੇ ਕਿਉਂਕਿ ਇਹਦੇ ਚ ਉਹ ਚੀਜ਼ਾਂ ਮੈਨਸ਼ਨ ਕੀਤੀਆਂ ਹੁੰਦੀਆਂ ਨੇ ਨਾ
ਹਮ- ਹਮ। ਕਈ ਵਾਰ ਬੱਸਾਂ ਹੁੰਦੀਆਂ ਨੇ, ਜਿਵੇਂ ਕੋਲਜ ਤੋਂ, ਜੇ ਕਿਸੇ ਨੂੰ ਮਤਲਬ ਕੋਲਜ ਵਾਲੀ ਬੱਸ ਤਾਂ ਲਾਣੀਆਂ ਹੋਣ ਤਾਂ ਉਹਨਾਂ ਦਾ ਵੀ- ਵੀ ਸਾਰਾ ਕੁੱਝ ਲਿਖਆ ਹੁੰਦਾ ਵੀ ਕਿੰਨੀ
ਹਾਂਜੀ-ਹਾਂਜੀ। ਕੋਲਜਾਂ ਚ ਦੇਖ ਖੋ ਨਾਲ ਸਕਿੱਲ ਦੇ ਤੌਰ ਤੇ ਲਗਾ ਲੋ, ਐਨ ਸੀ ਸੀ ਦਾ ਵੀ ਹੁੰਦਾ ਨਾਲ, ਐੱਨ ਐੱਸ ਐੱਸ ਦਾ ਵੀ ਹੁੰਦਾ, ਰੈੱਡ ਕਰਾਸ ਦਾ ਹੋ ਗਆ
ਹਾਂਜੀ। ਹਾਂ- ਹਾਂ ਤੇ ਸਾਰਾ ਕੁਛ, ਹਾਂਜੀ।
ਵੀ ਨਾਲ ਤੌਰ ਤੇ ਲਗਾਲੋ ਜੇੜੀਆਂ ਇਹ ਹੁੰਦੀਆਂ ਨੇ ਲਗਾਲੋ ਐਕਟੀਵਿਟੀ ਵੀ
ਹਾਂਜੀ। ਹਾਂ- ਹਾਂ, ਤੇ ਸਾਰਾ ਕੁਜ ਮਤਲਬ ਦੱਸਿਆ ਹੁੰਦਾ ਏ ਪ੍ਰੋਸਪੈਕਟ ਚ ਵੀ ਕਿਵੇਂ- ਕਿਵੇਂ
ਹਾਂਜੀ -ਹਾਂਜੀ। ਦੇਖੋ ਆਪਾਂ ਸਾਰਾ ਪੜ ਕੇ ਇੱਕ ਤਰਾ ਆਪਾਂ ਨੂੰ ਆੲਡੀਆ ਹੋ ਜਾਂਦਾ ਦੇਖੋ, ਫੋਟਵਾਂ ਵਗੈਰਾ ਵੀ ਲੱਗ ਦੀਆਂ ਹੁੰਦੀਆਂ ਨੇ, ਆਪਾਂ ਕੋਲਜ ਦੇ ਟੀਚਰਸ ਹੋ ਗਏ
ਹਾਂਜੀ।
ਯਾਂ ਕੁੱਛ ਜੋ ਉਥੇ ਲੋਕ-ਕਲਾ, ਲੋਕ-ਮੇਲੇ ਲੱਗਦੇ ਅਨ ਜੋ ਵੀ ਉਹ ਐਕਸਪਲੇਨ ਕਰਦੇ ਨੇ ਵਧੀਯਾ
ਹਾਂਜੀ, ਹਾਂ ਉਹ ਮਤਲਬ ਸਾਰਾ ਕੁਛ ਦੇਖ ਲਿਖਆ ਹੁੰਦਾ ਏ।
ਹਾਂਜੀ- ਹਾਂਜੀ। ਵੈਸੇ ਚਲੋ ਏਹ ਵ ਧੀਆ ਐਵੇਂ ਦਾ ਕੁਛ ਹੋਣਾ ਚਾਹੀਦੈ, ਤਾਂ ਹੀ ਆਪਾਂ ਨੂੰ ਥੋੜਾ ਕੋਲਜ ਦੇ ਵਿੱਚ ਐਕਟੀਵਿਟੀਜ ਵੀ ਹੋਣ ਨਾਲ, ਫੇਰ ਹੀ ਦੇਖੋ ਸਭ ਤੋਂ ਵਧੀਆ
ਹਾਂ, ਪੜਾਈ ਦੇ ਨਾਲ- ਨਾਲ ਇਹ ਵੀ ਜ਼ਰੂਰੀ ਨੇ
ਹਾਂਜੀ- ਹਾਂਜੀ। ਇਕੱਲਾ ਏਹ ਨੀ ਵੀ ਦੇਖੋ ਪੜ੍ਹਾਈ ਹੀ ਏ ਕੱਲੀ ਪੜਾਈ ਤੋਂ ਬਿਨਾਂ ਵੀ, ਹੁਣ ਤਾਂ ਦੇਖੋ ਕੋਲਜਾਂ ਦੇ ਵਿੱਚ ਕਿੰਨੇ ਫੰਕਸ਼ਨ ਕਰਾਏ ਜਾਂਦੇ ਨੇ ਕੋਈ ਖੇਡਾਂ ਵਾਲਾ ਹੋ ਗਯਾ, ਹਨਾ ਖੂਨਦਾਨ ਕੈਂਪ ਵੀ ਕਰਾਏ ਜਾਂਦੇ ਨੇ ਕਿ ਦੇਖੋ ਬਹੁਤ ਤਰਾਂ ਦਾ ਸਿਸਟਮ ਚੱਲ ਪਿਐ ਅੱਜ- ਕੱਲ, ਤਾਂ ਜੇ ਦੇਖਆ ਜਾਵੇ ਹਾਂਜੀ- ਹਾਂਜੀ। ਹੋਰ ਦੱਸੋ
ਹੋਰ ਬਸ ਵਧੀਆ ਮੈਮ।
ਅੱਛਾ-ਅੱਛਾ! ਚਲੋ ਮੈਮ ਧੰਨਵਾਦ ਜੀ‌।
ਠੀਕ ਐ ਜੀ!